ਹਾਂਜੀ,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
ਹੋਰ ਕੀ ਹਾਲ ਏ ਸਭ ਵਧੀਆ?
ਹਾਂਜੀ ਹਾਂਜੀ ਸਭ ਵਧੀਆ, ਹੋਰ ਸੁਣਾਓ?
ਬਸ ਵਧੀਆ ਮੈਂ ਕਿਹਾ ਚਲ ਤੁਹਾਡੇ ਨਾਲ ਗੱਲ ਕਰੀਏ ਗਰਮੀ ਦਾ ਮਹੌਲ ਚਾਲ ਪੁੱਛੀਏ ਕਿਵੇਂ ਦੀ ਗਰਮੀ ਪੈ ਰਹੀ ਏ ਤੁਹਾਡੇ ਉੱਧਰ ਸਾਡੇ ਇੱਥੇ ਤਾਂ ਬੜੀ ਬੁਰੀ ਹਾਲਤ ਹੋਈ ਏ ਗਰਮੀ ਦੀ ਤੁਹਾਡੇ
ਏਧਰ ਵੀ ਸੇਮ ਹੀ ਏ ਬਸ ਬਹੁਤ ਗਰਮੀ ਏ ਇੱਕ ਸਵੇਰੇ-ਸਵੇਰੇ ਤੇ ਇੱਕ ਰਾਤੀ ਥੋੜ ੜੀ ਠੰਡਕ ਹੁੰਦੀ ਏ।
ਕਦੀ ਕਦਾਰ ਤੇ ਰਾਤੀਂ ਵੀ ਗਰਮ ਹਵਾ ਚੱਲਦੀ ਪ‌ਈ ਹੁੰਦੀ ਏ।
ਉਹ ਬਸ ਬਸ ਦੁਪਹਿਰ ਦਾ ਵੀ ਐਹੀ ਹਾਲ ਏ ਐਨੀ ਕੁ ਜ਼ਿਆਦਾ ਗਰਮੀ ਉਹ ਬਸ ਪੁੱਛੋਂ ਹੀ ਨਾ। ਇੱਕ ਤਾਂ ਐਨੀ ਐਨੀ ਡਿਗਰੀ ਵੱਲ ਜਾ ਰਿਹਾ ਗਰਮੀ ਨਾਲ ਚਾਲੀ-ਚਾਲੀ, ਕਤਾਲੀ-ਕਤਾਲੀ ਤਾਂ ਗਰਮੀ ਪੈ ਰਹੀ ਏ ਸਾਡੇ ਤਾਂ ਏਧਰ ਪਤਾਲੀ ਡਿਗਰੀ ਸੀ।
ਹਾਂਜੀ-ਹਾਂਜੀ।
ਮੈਂ ਵੈਸੇ ਚੈੱਕ ਨੀ ਕੀਤਾ ਪਰ ਬਹੁਤ ਜ਼ਿਆਦਾ ਗਰਮੀ
ਅੱਛਾ-ਅੱਛਾ ਸਾਡੇ ਵੀ ਇੱਥੇ ਬਹੁਤ ਜਿਆਦਾ ਗਰਮੀ ਸੀ। ਮੈਂ ਕਿਹਾ ਚਲ ਤੁਹਾਡੇ ਨਾਲ ਪੁੱਛਦੀ ਏ ਦੇਖੋ ਅੱਜ-ਕੱਲ ਗਰਮੀ ਦੇ ਵਿੱਚ ਵੀ ਬੱਚਿਆਂ ਨੂੰ ਕਿੰਨ ਮਤਲਬ ਪਾਣੀ ਪਿਆਣਾ ਕਿੰਨਾ ਜ਼ਰੂਰੀ ਹੋਇਦਾ ਐ ਰੋਟੀ ਪਾਣੀ ਖਵਾਣਾ ਬੱਚੇ ਤਾਂ ਗਰਮੀ ਦੇ ਕਾਰਨ ਨਾ ਰੋ ਰੋਟੀ ਖਾਂਦੇ ਨੇ, ਨਾ ਪਾਣੀ ਪੀਂਦੇ ਨੇ ਬਹੁਤ ਜ਼ਰੂਰੀ ਹੋਏ ਦਾ ਉਹ ਵੀ ਖੇਲਣਾ ਜਾਣ ਸ਼ਾਮ ਨੂੰ ਹੀ ਜਾਣਾ ਇਹਨਾਂ ਨੇ ਖੇਲਣ ਪਹਿਲਾਂ ਇਹਨਾਂ ਨੂੰ ਮੋੜੋ ਕਹਿੰਦੇ ਨੇ ਪੰਜ ਵਜੇ ਨਾਲ ਸਾਈਕਲ ਕੱਢ ਲਓ ਤੇ ਬਸ ਤੁਰ ਪੈਂਦੇ ਨੇ। ਐਹ ਨੀ ਪਤਾ ਕਿ ਏਨੀ ਗਰਮੀ ਪੈ ਰਹੀ ਏ। ਅਸੀਂ ਨਾ ਜਾਈਏ, ਸੂਰਜ ਸੱਤ ਵਜੇ ਤੱਕ ਵੀ ਨਾ ਇੰਨਾ ਜਿਆਦਾ ਸੇਕਾ ਹੁੰਦਾ ਧੁੱਪ ਦਾ
ਹਾਂਜੀ-ਹਾਂਜੀ, ਉਹੀ ਨਾ ਮਤਲਬ ਗਰਮ ਹਵਾ ਚੱਲਦੀ ਪਈ ਹੁੰਦੀ ਐ।
ਹਾਂਜੀ-ਹਾਂਜੀ। ਲੂ ਚਲਦੀ ਐ ਲੂ ਇੰਨੀ ਜ਼ਿਆਦਾ ਸਮਝੋ
ਹਾਂਜੀ-ਹਾਂਜੀ ਦੁਪਹਿਰੇ ਤਾਂ ਮਤਲਬ ਘਰੋਂ ਬਾਹਰ ਹੀ ਨਈ ਨਿਕਲ ਸਕਦੇ।
ਬਿਲਕੁਲ-ਬਿਲਕੁਲ। ਬਸ ਐਹ ਆ ਕਿ ਤੁਸੀਂ ਆਪਣਾ ਏਸੀ ਲਾ ਕੇ ਉੱਥੇ ਹੀ ਬੈਠੇ ਰਹੋ ਹੋਰ? ਤੁਸੀਂ ਕਿਤੇ ਨਾ ਜਾਓ ਬਸ ਇਹ ਹਾਲ ਐ, ਨਾਲੇ ਤੇ ਗਰਮੀ ਵੀ ਬਹੁਤ ਆ, ਦੂਸਰਾ ਨੰਬਰ ਖਾਣ-ਪੀਣ ਤੇ ਮਨ ਵੀ ਨੀ ਕਰਦਾ ਕੁਛ
ਹੂੰ, ਹਰ ਟਾਈਮ ਪਾਣੀ ਪੀਂਦੇ ਨੇ ਮਤਲਬ ਪਾਣੀ ਪੀ-ਪੀ ਕੇ ਢਿੱਡ ਭਰ ਜਾਂਦਾ, ਰੋਟ ਟੀ ਖਾਣ ਤੇ ਮਨ ਨੀ।
ਐਹ ਵੀ ਗੱਲ ਹੈਗੀ ਨਾਲੇ ਦੇਖੋ ਮੌਸਮ ਦਾ ਨਾ ਪਤਾ ਵੀ ਨੀ ਚੱਲਦਾ। ਕਿਸੇ ਵੇਲੇ ਮੌਸਮ ਅਚਾਨਕ ਜਿਵੇਂ ਦੁਪੈਰੇ ਮੰਨ ਲਓ ਇ ਹਾਂ, ਬਸ-ਬਸ ਏਨਾ ਕ ਤੇਜ਼ ਮੌਸਮ ਹੋ ਜਾਂਦਾ ਏ ਆ ਗਰਮੀ ਦਾ ਤੇ ਨਾਲ ਈ ਸ਼ਾਮ ਪੈਂਦੀ ਆ ਹਵਾ ਚੱਲਣ ਲੱਗ ਜਾਂਦੀ ਆ, ਬਾਰਿਸ਼ ਆਣ ਲੱਗ ਜਾਂਦੀ ਐ, ਦੇਖੋ ਏਦਾਂ ਮੌਸਮ ਵੀ ਇਮਬੈਲੈਂਸ ਹੋ ਜਾਂਦਾ ਏ ਆ, ਏਦੇ ਨਾਲ ਦੇਖੋ ਬੱਚੇ ਬਿਮਾਰ ਆਪ ਵੀ ਬਿਮਾਰ, ਸਮਝ ਨੀ ਨਾ ਆਦਾ ਫੇਰ, ਅਜੇ ਤਾਂ ਤੋਨੂੰ ਪਤਾ ਈ ਐ ਪਿੱਛੇ, ਐਸਾ ਈ ਬਾਰਿਸ਼ਾਂ ਨਈ-ਨ‌ਈ ਧੁੱਪ ਬੜੀਆ ਸੀ, ਹਾਂ ਬਾਰਿਸ਼ ਜਾ ਲੱਗ ਗੀ ਸੀ, ਪੱਖੇ ਬੰਦ ਹੋ ਗੇ ਸੀ ਏਸੀ ਬੰਦ ਹੋ ਗੀ ਸੀ, ਏਨੀ ਬੁਰੀ ਹਾਲਤ ਹੋ ਗੀ ਸੀ। ਔਰ ਜਿਵੇਂ ਓ ਠੀਕ ਹੋਇਆ, ਨਾਲ ‌ਈ ਤੁਹਾਡੇ ਉਸ ਤੋਂ ਬਾਅਦ ਨਾਲ ਈ ਤੁਹਾਡੇ ਐਨੇ ਕੜਾਕੇ ਵਾਲੀ ਧੁੱਪਾਂ ਨਿਕਲਣ ਲੱਗ ਗੀਆ।
ਹਾਂਜੀ-ਹਾਂਜੀ, ਓ ਕਦੀ ਇੱਕੋ ਦਮ ਗਰਮੀ ਪੈ ਜਾਂਦੀ ਐ, ਇੱਕੋ ਦਮ
ਠੰਡ ਹੋ ਜਾਂਦੀ ਐ, ਹਾਂਜੀ-ਹਾਂਜੀ। ਤੁਹਾਡੇ ਵੀ ਏਦਾਂ ਈ ਹੁੰਦਾ ਓਥੇ, ਤੁਹਾਡੇ ਵੀ ਹੋਇਆ ਸੀ।
ਹਾਂਜੀ, ਹਾਂਜੀ-ਹਾਂਜੀ ਹੋਇਆ ਸੀ ਏਥੇ ਪਿੱਛੇ ਇੱਕ ਵਾਰੀ ਇਕ ਤਾਂ ਐਵੇਂ ਹੋਇਆ ਕੀ ਨਾ ਵੀ ਜਿਵੇਂ ਸਵੇਰੇ ਅੱਠ ਵਜੇ ਮਤਲਬ ਕਿ ਮਤਲਬ ਕਿ, ਜੋ ਮਤਲਬ ਆਸਮਾਨ ਹੁੰਦਾ ਨਾ ਵਾਈਟ ਹੁੰਦੈ ਨਾ ਪੂਰਾ ਮਤਲਬ ਕਿ ਗ੍ਰੇ, ਗ੍ਰੇ ਹੋ ਗਿਆ, ਐਵੇਂ ਲੱਗਦਾ ਪਿਆ ਸੀ। ਪਤਾ ਨੀ ਕੀ, ਕੀ ਹੋ ਗਿਆ ਜਿਵੇਂ ਮਤਲਬ ਸਾਰੇ ਡਾਰਕਨੈਸ ਛਾ ਗੀ ਸਾਰੇ ਪਾਸੇ। ਅਨ ਮਤਲਬ ਹਨੇਰਾ-ਹਨੇਰਾ ਹੋ ਗਿਆ। ਇਹ ਲੱਗਦਾ ਪਿਆ ਸੀ ਜਿਵੇਂ ਰਾਤ, ਮਤਲਬ ਕਿ ਰਾਤ ਪੈਣ ਆਲੀ ਏ। ਲੱਗਦਾ ਈ ਨੀ ਪੇਆ ਸੀ ਦਿਨ ਚੜਿਆ ਹੋਇਆ, ਇੱਕੋ ਦਮ ਮਤਲਬ ਫੇਰ ਮਲਬ ਅੱਧਾ ਘੰਟਾ ਲੱਗ ਲੱਗਿਆ ਮਤਲਬ ਕਿ ਨਾ। ਬੱਦਲ ਸਾਫ਼ ਹੁੰਦੇ ਹੁੰਦੇ ਟਾਈਮ ਲੱਗਿਆ, ਮੀਂਹ ਬੜਾ ਤੇਜ਼ ਆਇਆ।
ਹਾਂਜੀ-ਹਾਂਜੀ। ਓਹੀ ਨਾ ਮੌਸਮ ਦਾ ਪਤਾ ਨੀ ਚੱਲਦਾ, ਮੌਸਮ ਕਿਸ ਵੇਲੇ ਖ਼ਰਾਬ ਹੋ ਜਾਂਦਾ ਐ ਕਿਸ ਸਹੀ ਹੋ ਜਾਂਦਾ ਏ ਆ ਸਮਝ ਵੀ ਨੀ ਆਦੀ, ਬਸ ਐਹ ਹੈ ਕਿ ਜਿੰਨਾ ਹੋ ਸਕੇ ਜਿਸ, ਜਿਸ ਸਾਬ ਦੀ ਹੁਣ ਗਰਮੀ ਪੈਂਦੀ ਐ, ਤੁਸੀਂ ਘਰੇ ਰਹੋ, ਬਾਹਰ ਨਾ ਜਾਓ। ਬਸ ਜਿੰਨਾ ਹੋ ਸਕੇ ਬੱਚਿਆਂ ਨੂੰ ਪਾਣੀ, ਪਿਆਓ। ਰੋਟੀ ਖਵਾਓ, ਬੱਚਿਆਂ ਨੂੰ ਕੁਛ ਬਣਾਤਾ ਰੂ ਅਫਜ਼ਾ ਬਣਾਤਾ। ਨਿੰਬੂ ਪਾਣੀ ਬਣਾਤਾ, ਹੈਅ ਔ ਜਿਵੇਂ ਤੁਹਾਨੂੰ ਪਤਾ ਅੱਜ-ਕੱਲ ਸੱਤੂ ਆਮ ਪੰੰਨਾ ਕਿੰ ਚੱਲਿਆ ਹੋਇਆ, ਫੋਨਾਂ ਚ ਵੀ ਦਿਖਾਦੇ ਨੇ, ਆਮ ਪੰਨਾ ਤੇ ਮੈਂ ਕਦੇ ਟਰਾਈ ਨੀ ਕੀਤਾ, ਬਟ ਮੈਂ ਇਸ ਵਾਰੀ ਜ਼ਰੂਰ ਬਣਾਵਾਂਗੀ। ਤੁਸੀਂ ਬਣਾਇਆ ਕਦੀ ਆਮ ਪੰਨਾ?
ਹਾਂਜੀ ਆਮ ਪੰਨਾ ਬਣਾਦੇ ਰਹਿਨੇ ਆ ਅਸੀਂ, ਸਾਡੇ ਮਤਲਬ ਏਥੇ ਅੰਬੀਆਂ ਲੱਗਦੀਆਂ ਸਾਡੇ ਘਰ। ਮਤਲਬ ਪੇੜ ਲੱਗੇ ਦੇ ਆ ਨਾ, ਹਾਂਜੀ-ਹਾਂਜੀ ਤੇ ਉੱਥੋ ਤੋੜ ਕੇ ਬਣਾਦੇ ਰਹਿਨੇ ਆ। ਕਦੀ ਚਟਨੀ ਅਸੀਂ ਓ ਵਾਲਾ ਬਣਾਨੇ ਆ ਇੱਕ ਓ ਵਾਲਾ ਬਨਦੈ ਨਾ ਜੋ ਗੈਸ ਤੇ ਭੁੰਨਕੇ ਬਣਾਦੇ ਨੇ।
ਹਾਂਜੀ-ਹਾਂਜੀ।
ਉਹਦਾ ਸਾਰਾ ਪਲਪ ਨਿਕਾਲ, ਐੰਝ ਹੀ ਖਾਣਾ ਹਾਂਜੀ- ਹਾਂਜੀ ਉਹਨ ਉਹਨੂੰ ਨਾ ਪਹਿਲੇ ਭੁੰਨ ਲਓ। ਫੇਰ ਉਹਦਾ ਨਾ ਸਾਰਾ ਪਲਪ ਨਿਕਾਲ ਲੈਣਾ ਤੇ ਉਹਨੂੰ ਨਾ ਫੇਰ ਤੜਕਾ ਲਗਾਉਂਦੇ ਨੇ।
ਅੱਛਾ, ਨਮਕ ਮੀਰਚ ਦਹੀ ਪਾ ਕੇ। ਅੱਛਾ, ਨਮਕ ਮਿਰਚ ਵਗੈਰਾ। ਦਾ ਤੜਕਾ ਸ਼ੜਕਾ ਲਗਾ ਕੇ ਤੇ ਉਹਨੂੰ ਬਾਅਦ 'ਚੋ ਉਹ ਪਾ ਲੋ ਹੈਨਾ ਓਦਾਂ ਬਣ ਜਾਂਦਾ। ਕੋਈ ਨੀ ਮੈਂ ਜ਼ਰੂਰ ਟ੍ਰਾਈ ਕਰਾਂਗੀ ਇਸ ਵਾਰੀ ਕਿਸ ਨਾਲ ਬਣਦਾ, ਮੈਂ ਫੋਨ 'ਚ ਵੀ ਬੜਾ ਦੇਖਿਆ ਸੀ। ਕਹਿੰਦੇ ਬੜੇ ਵੱਡੇ- ਵੱਡੇ ਫਾਇਦੇ ਹੁੰਦੇ ਨੇ, ਐਹ ਤੁਹਾਡੀ ਅੰਦਰੋਂ ਗਰਮੀ ਕਢਦਾ।